ਕੀ ਹਾਲ ਚਾਲ ਹੈ ਤੁਹਾਡਾ
ਵਧੀਆ ਜੀ ਵਧੀਆ ਮੈਂ ਕਿਹਾ ਬੜੇ ਚੇਰ ਹੋ ਗਏ ਨੇ ਫੋਨ ਨੀ ਆਇਆ ਸਾਡਾ ਫੋਨ ਆ ਗਿਆ
ਮੈਂ ਬਸ ਡਿਨਰ ਕਰਦੀ ਪਈ ਸੀਗੀ ਤੇ, ਮੈਂ ਕਿਹਾ ਮੈਂ ਤੁਹਾਨੂੰ ਫ੍ਰਰੀ ਹੋ ਕੇ ਤੇ ਕਾਲ ਕਰਨੀ ਆ। ਬਸ ਔ ਹੁਣੇ। ਠੀ ਹੋਈ ਸੀਗੀ। ਸੋਚ ਰਹੀ ਸੀਗੀ, ਕਿ ਅੱਗੋਂ ਵੈਡਿੰਗ ਦਾ ਸੀਜਨ ਸਟਾਰਟ ਹੁੰਦਾ। ਪਿਆ ਤੇ ਮਹਿੰਦੀਆਂ- ਮੁੰਦੀਆਂ ਲਗਵਾਨੀਆਂ ਨੇ, ਤੇ। ਮੈਂ ਸੋਚ ਰਹੀ ਸੀ। ਹੱਥਾਂ ਤੇ, ਪੈਰਾਂ ਤੇ, ਕੋਈ ਸੋਹਣੀ ਜਿਹੀ ਮਹਿੰਦੀ ਹੋਵੇ। ਉਹ ਡਿਜ਼ਾਇਨ ਸਿਲੈਕਟ, ਕਰ ਰਹੀ ਸੀ। ਮੈਂ ਕਿਹਾ, ਪੁੱਛਾਂਗੀ ਇਹਨਾਂ ਨੂੰ, ਵੀ ਤੁਹਾਨੂੰ। ਕੋਈ ਅੱਛੀ ਮਹਿੰਦੀ ਵਾਲੀ ਜਾਣਦੀ ਹੈ ਤੇ ਮੈਨੂੰ ਦੱਸੋ ਉਹਨੂੰ ਮੇਰੇ ਘਰ ਭੇਜ ਦੋ ਮੈਂ ਮਹਿੰਦੀ ਲਗਵਾ ਲਾਂਗੀ
ਹਾਂਜੀ ਹਾਂਜੀ ਮੇਰੇ ਕੋਲ ਨਾ ਮੇ ਹੈਗੀ ਇੱਕ ਮਹਿੰਦੀ ਵਾਲੀ ਬਹੁਤ ਸੋਹਣੀ ਮਹਿੰਦੀ ਲਾਉਂਦੀ ਬਹੁਤ ਫਾਸਟ ਲਾਉਦੀ ਬਸ ਅਸੀਂ ਉਹਨੂੰ ਕਹਿ ਦੋ ਕਿ ਮੈਨੂੰ ਇਹ ਡਿਜ਼ਾਇਨ ਚਾਹੀਦਾ ਹੈ। ਤੁਹਾਨੂੰ ਉਹੀ ਡਿਜ਼ਾਇਨ ਬਣਾ ਕੇ ਦੇਗੀ
ਠੀਕ ਹੈ ਠੀਕ ਹੈ ਅੱਛਾ ਜਿਵੇਂ ਹੁਣ ਮੈਂ ਣੇ ਫੋਨ ਦੇ ਵਿੱਚੋਂ ਮੈਂ ਜ ਦਾ ਡਿਜ਼ਾਇਨ ਕੋਈ ਕੱਢ ਕੇ ਦਿਖਾ ਦੇਵਾਂ ਤੇ ਸੇਮ ਐਜ ਇਟ ਇਜ਼ ਉਵੇਂ ਦਾ ਡਿਜ਼ਾਇਨ ਲਗਾ ਦੇਗੀ ਕਿ ਨਹੀਂ ਏਡੀ ਐਕਸਪਰਟ ਨਹੀਂ ਹੈਗੀ ਉਹ
ਸੇਮ ਉਹੋ ਜਿਹਾ ਹੀ ਲਗਾ ਕੇ ਦੇਈਗੀ ਬਿਲਕੁਲ ਸੇਮ ਬਲਕਿ, ਮੈਂ ਮਹਿੰਦੀ, ਲਗਾਈ ਸੀ ਨਾ। ਤੁਹਾਨੂੰ, ਨਾਲ ਫੋਟੋ ਸ਼ੇਅਰ ਕਰਾਂਗੀ। ਇੱਕ ਹੱਥ ਤੇ, ਮੈਂ ਉਹਨੂੰ, ਫੋਟੋ ਦਿਖਵਾਈ ਸੀ। ਉਹਨੇ ਸੇਮ ਓਹੋ, ਜਿਹੀ ਬਣਾਈ ਸੀ। ਪਰ ਇੱਕ, ਉਹਨੇ ਆਪਣੇ, ਮਾਈੰਡ ਤੋਂ ਲਾਈ ਸੀ। ਬਟ ਜਿਹੜੀ ਮੈਂ ਫੋਟੋ ਸਿਖਾਈ ਸੀ, ਨਾ। ਉਸ ਤੋਂ ਸੋਨੀ, ਤੇ ਉਹਨੇ ਆਪਣੇ ਮਾਇੰਡ, ਦੇ ਨਾਲ ਲਾਈ ਸੀ।
ਅ ਅੱਛਾ- ਅੱਛਾ, ਬੜੀ ਅੱਛੀ ਗੱਲ ਹੈਗੀ ਆ। ਫੇਰ ਤੇ, ਮੈਂ ਵੀ ਲਗਵਾਵਾਂਗੀ।
੍ਰੀਹੜੀ ਮਹਿੰਦੀ।
ਹਾਂਜੀ।
ਚੱਲਦੀ ਪਈਏ, ਤੇ ਉਹ ਬਹੁਤ ਸੋਹਣੀ ਲਾਉਂਦੀ ਹੈ। ਮੈਂ ਉਹਨੂੰ, ਪਲੇਨ ਦੱਸਿਆ ਸੀ। ਲੇਕਿਨ ਉਹਨੇ ਥ੍ਰੀ ਡੀ ਬਹੁਤ। ਅੱਛੀ ਲਗਾਈ।
ਅੱਛਾ- ਅੱਛਾ, ਅੱਛਾ, ਅੱਜ ਕੱਲ ਇੱਕ ਰੈੱਡ ਕਲਰ, ਦੀ ਮਹਿੰਦੀ ਚੱਲ ਰਹੀ। ਕੁੜੀਆਂ ਵਿੱਚ, ਉਹਦਾ ਬੜਾ ਕਰੇਜ ਹੈ। ਪਰ ਮੈਨੂੰ ਨੀ ਆਉਂਦਾ ਸ਼ੌਕ, ਆਉਂਦਾ ਮੈਨੂੰ ਹੁੰਦਾ। ਕਿ ਮੇਰੇ ਹੱਥ, ਦੇ ਵਿੱਚ ਉਹ ਗ੍ਰੀਨ ਕਲਰ, ਦੀ ਜਿਹੜੀ ਦੀ ਮਹਿੰਦੀ ਏ। ਜਿਹੜੀ ਆਪਾਂ ਲਗਾਾਨਦੇ ਹਾ, ਨੋਰਮਲ ਸਾਡੇ ਸ਼ੁਰੂ ਤੋਂ। ਰਿਵਾਜ਼ਾਂ ਵਿੱਚ, ਜਿਹੜੀ ਮਹਿੰਦੀ ਚੱਲਦੀ ਆਈਏ। ਉਹੀ ਮੇਰੇ ਹੱਥਾਂ ਤੇ ਲੱਗੇ।
ਉਹਦੀ ਫਰੈਗਨੈਂਸ ਬਹੁਤ ਅੱਛੀ ਏ। ਮੈਨੂੰ ਆਪ ਬਹੁਤ ਪਸੰਦ ਏ। ਉਹਓ ਫਰੈਗਨੈਂਸ ਨਾ, ਮਤਲਬ ਟੂ, ਥਰੀ ਡੇਜਸ ਤਕ ਰਹਿੰਦੀ ਆ। ਹੋਰ ਜੀਅ ਕਰਦਾ, ਬ ਸੁੰਘਦੇ ਰਹੋ, ਆਪਣੇ ਹੱਥ।
ਹਾਂ, ਦੇਖੋ ਸ਼ਾਇਦ, ਦੀਵਾਲੀ ਤੋਂ ਬਾਅਦ ਨਾ, ਮੇਰੀ ਸਿਸਟਰ ਇਨ ਲੋਅ ਦਾ, ਵਿਆਹ ਹੋਵੇ। ਤੇ ਮੈਂ ਜ਼ਰੂਰ ਉਹ ਮਹਿੰਦੀ ਵਾਲੀ ਨੂੰ, ਬੁਲਾਵਾਂਗੀ। ਉਹਨੂੰ ਮੈਂ ਮਹਿੰਦੀ ਲਗਵਾਵਾਂਗੀ ਮੇਰੇ। ਦੇ ਮਾਇੰਡ ਦੇ ਵਿੱਚ, ਕਈ ਤਰਾਂ ਦੇ, ਮਹਿੰਦੀ ਦੇ ਡਿਜ਼ਾਇਨ ਹੈਗੇ ਨੇ, ਇਨੇ। ਸੋਹਣੇ- ਸੋਹਣੇ, ਦੁਲਲਾ- ਦੁਲਨ, ਬਣੇ ਹੁੰਦੇ ਨੇ। ਡੋਲੀਆਂ ਬਣੀਆਂ ਹੁੰਦੀਆਂ। ਹਾਂ- ਹਾਂ, ਹਾਂ- ਹਾਂ। ਕੁਛ ਐਵੇਂ ਦਾ, ਡਿਫਰੈਂਟ ਜਾਂ, ਯੂਨੀਕ ਜਾਂਿਹਾ ਡਿਜ਼ਾਇਨ ਲਗਾਵਾਵਾਂਗੇ। ਔਰ, ਮੈਂ ਕਹਿੰਦੀ ਹਾਂ, ਕਿ ਹਾਂ, ਦੁਲਹਨ ਦੇ ਤਾਂ ਮਹਿੰਦੀ ਲੱਗੇਗੀ, ਲੱਗੇਗੀ। ਮੈਂ ਉਹਦੀ ਪਰਜਾਈ ਹਾਂ, ਮੈਂ ਵੀ ਉਹਦੇ ਵਰਗੀ ਮਹਿੰਦੀ ਲਗਵਾਉਣੀ ਆ।
ਹਾਂਜੀ, ਜ਼ਰੂਰ ਜੀ ਜ਼ਰੂਰ, ਮੈਨੂੰ ਲੱਗਦਾ ਤੁਹਾਡਾ, ਨਨਾਨ ਨਾਲ ਜ਼ਿਆਦਾ ਪਿਆਰ ਏ। ਸੇਮ ਮਹਿੰਦੀ ਲਵਾਓਗੇ।
ਹਾਂਜੀ -ਹਾਂਜੀ, ਮੈਨੂੰ ਬੜਾ ਚਾਅ ਆ। ਉਦੇ ਵਿਆਹ ਦਾ ਕਿਉਂਕਿ, ਮੇਰੇ ਵਿਆਹ ਤੋਂ ਬਾਅਦ, ਪਹਿਲੀ ਮੇਰੀ ਨਨਾਨ ਦਾ ਵਿਆਹ ਆਨਾ ਏ। ਇਸ ਘਰ ਦੇ, ਵਿੱਚ ਤੇ ਮੈਂ। ਚਾਹੁੰਦੀ ਹਾਂ। ਕਿ ਹਾਂ, ਮੈਂ ਵੀ ਆਉਂਦੇ ਵਰਗੀ, ਸੋਹਨੀ- ਸੋਹਣੀ, ਜੀ ਮਹਿੰਦੀ ਲਗਵਾਵਾ, ਵੈਸੇ ਤੇ ਉਹ। ਸਪੈਸ਼ਲ ਡੇ ਆ, ਉਹਦੇ ਸੋਹਣੀ, ਕਿਸੇ ਹੋਰ ਦੀ ਲਾਗ ਹੀ ਨੀ ਸਕਦੀ। ਬਟ ਫੇਰ ਵੀ ਜਿਵੇਂ ਇੱਕ। ਚਾਹਅ ਹੁੰਦਾ, ਸ਼ੌਕ ਹੁੰਦਾ, ਵੀ ਚਲੋ ਅਸੀਂ ਵੀ, ਲਗਵਾਵਾਂਗੇ। ਸ਼ਗਨਾਂ ਦਾ ਦਿਨ ਹੁੰਦਾ ਹੈ। ਸਭ ਨੂੰ ਚਾਅ ਹੁੰਦਾ ਹੈ। ਵੱਡੇ ਹੋਣ, ਛੋਟੇ ਹੋਣ। ਕੁੜੀਆਂ ਵਿਆਹੀਆਂ ਹੋਣ। ਚਾਹੇ ਕੁ ਵਾਰੀਆਂ।
ਖਿਆ ਉਹ ਬਹੁਤ ਉਹਨੂੰ ਚਾਅ ਹੈਗਾ ਮਹਿੰਦੀ ਦਾ
ਹਾਂਜੀ ਹਾਂਜੀ ਉਹ ਹਲੇ ਛੋਟੀ ਜਿਹੀ ਹੈਗੀ ਹੈ ਮੇਰੀ ਇੱਕ ਹੋਰ ਡੋਡ ਰ ਹੈਗੀ ਉਹਨੂੰ ਵੀ ਬੜਾ ਸ਼ੌਕ ਮਹਿੰਦੀ ਦ ਉਹ ਵੀ ਹਰ ਵੇਲੇ ਮਹਿੰਦੀ ਲਾ ਕੇ ਮੇਰੇ ਕੋਲ ਆ ਜਾਂਦੀ ਹੈ ਕਿ ਮੁੇ ਯ ਪ ਇੱਕ ਸਟੋਨ ਲਗਾ ਦੋ ਉਹ ਵੀ ਇੱਕ, ਛੋਟੀ ਜਿਹੀ ਬਿੰਦੀ, ਲਗਾ ਕੇ ਬੜੀ ਖੁਸ਼ ਹੁੰਦੀ ਹੈ। ਪਤਾ ਨੀ ਉਹਨੇ ਕੀ ਲਗਾ ਲਿਆ। ਉਹਦੀ ਭੂਆ ਹੈ, ਉਹਦੀ ਭੂਆ। ਨੇ ਉਹਨੂੰ ਇੰਨੀ ਮਹਿੰਦੀ ਲਗਾਈ ਹੈ। ਨਾਲ ਸਟਾਰਟਿੰਗ ਤੋਂ, ਤੇ ਉਹਨੂੰ ਬੜਾ ਸ਼ੌਂਕ, ਆ ਗਿਆ। ਵੀ ਹੁਣ। ਹੂਨ ਮੈਂ, ਲਗਵਾਨੀ- ਲਗਵਾਨੀ ਹੈ, ਔਰ ਉਹ ਜਦੋਂ ਵੀ ਉਹਨੇ ਲਗਾਉਨੀ ਹੋ, ਉਹਰ। ਬਹੁਤ ਮਿਸ ਕਰਦੀ ਹੈ, ਕਿ ਅਗਰ ਬੁਆ, ਮੇਰੇ ਪਾਸ ਹੋਤੀ, ਮੇਰੇ ਕੋ। ਕੋਲ ਹੁੰਦੀ ਤੇ। ਮੇਰੇ ਮਹਿੰਦੀ ਉਹਨੇ ਲਾ ਦੇਣੀ ਸੀਗੀ। ਅਸੀਂ ਥੋੜਾ- ਬਹੁਤਾ ਆਪਦੇ ਕੰਮ। ਦੇ ਵਿੱਚ ਬਿਜੀ ਹੁੰਦੇ ਆ। ਕਈ ਵਾਰੀ ਲਗਾ ਪਾਉਂਦੇ ਹਾਂ, ਕਈ ਵਾਰੀ ਨਹੀਂ, ਫੇਰ ਉਹਨੂੰ। ਯਾਦ ਆਉਂਦੀ ਹੈ, ਵੀ ਮੇਰੀ। ਭੂਆ ਕੋਲ ਹੁੰਦੀ ਤੇ, ਮੈਨੂੰ ਮਹਿੰਦੀ ਲਗਾ ਦਿੰਦੀ। ਹੂੰ।
ਭੂਆ। ਮੈਂ ਵੇਖਿਆ ਸੀ, ਭ ਭੂਆ ਨੇ। ਗੰਦੀ ਮਹਿੰਦੀ ਲਗਾਈਏ ਅੱਛੀ ਮਹਿੰਦੀ ਲਗਾਈਏ ਉਹਨੇ ਖੁਸ਼ ਹੋਣਾ ਹੈ
ਚੀਾਂ ਨਾਲ ਵੇਖ ਖ
ਹਾਂ ਮੈਂ ਇੱਕ ਵੀਡੀਓ ਵੀ ਬਣਵਾਉਂਦੀ ਸੀ ਕਿ ਮੇਰੇ ਨਾ ਬੂਆ ਨੇ ਮਹਿੰਦੀ ਲਗਾਈ ਹੈ ਆਪ ਮੇਰੇ ਹੱਥ ਤੋਂ ਕੀ ਨਾ ਵੀਡੀਓ ਬਣਾ ਦੋ ਮਹਿੰਦੀ ਤੁਾਨੂੰ ਇੰਨਾ ਸ਼ੌਕ ਉਹਦੇ ਗਾਣੇ ਵੀ ਮਹਿੰਦੀ ਵਾਲਲੇ ਲਵਾਉਂਦੀ ਸੀ
ਹਾਂ ਬੜਾ ਚਾਅ ਉਹਨੂੰ ਚਲੋ ਹੁਣ ਅੱਗੋਂ ਉਹਦੀ ਭੂਆ ਦਾ ਵਿਆਹ ਹੈਗਾ ਤੇ ਫੇਿਰ ਉਹਨੂੰ ਵੀ ਅਸੀਂ ਮੋਢਿਆਂ ਤੱਕ ਮਹਿੰਦੀ ਲਗਵਾ ਦਾਂਗੇ ਜਿਵੇਂ ਦੁਲੱਲਨ ਨੇ ਲਗਵਾਣੀ ਹੈ ਆਪਣੀ ਬਾਜੂ ਤੋਂਤੇ ਤੇ ਹਾਂ ਪੈਰਾਂ ਤੇ ਵੀ ਮਹਿੰਦੀ ਉਹਨੂੰ ਅੱਜ ਕੱਲ੍ਹ ਸ਼ੌਂਕ ਚਿੜਿਆ ਹੋਇਆ ਉਹਦੀ ਮਾਸੀ ਦਾ ਵਿਆਹ ਹੈਗਾ ਸੀਗਾ ਤੇ ਪੈਰਾਂ ਤੇ ਵੀ ਮਹਿੰਦੀ ਉਹਨੇ ਲਾ ਲਈ ਵੀ ਮੈਂ ਪੈਰਾਂ ਤੇ ਵੀ ਲਾਣੀੀ ਆ ਮਾਸ ਨੂੰ ਦੇਖ ਦੇਖ ਕੇ ਉਹਨੂੰ ਇੰਨਾ ਅਚਾ ਆਉਂਦਾ ਪਿਆ ਸੀਗਾ ਵੀ ਜਿਵੇਂ ਇਹ ਤਿਆਰ ਹੋਈ ਹੋਈ ਹੈ ਇਹਨੇ ਮਹਿੰਦੀ ਲੱਗੀ ਲਗਾਈ ਹੋਈ ਹੈ ਮੇਰੀ ਵੀ ਹੱਥਾਂ ਪੈਰਾਾਂ ਤੇ ਉਵੇਂ ਮਹਿੰਦੀ ਲਗਾ ਦਿਓ ਤੁਸੀਂ
ਹਾਂ ਜੇ ਅਹ ਜੇ ਭਤੀਜੀ ਹੋਵੇ ਚਾਹੇ ਹੋਵੇ ਭਨੇਵੀ ਹਨਾ ਮਤਲਬ ਭੂਆ ਦਾ ਵਿਆਹ ਹੈ ਜਾਂ ਮਾਸੀ ਦਾ ਵਿਆਹ ਹੈਗਾ ਨਾ ਇਹਨਾਂ ਨੂੰ ਬੜਾ ਚਾਅ ਹੁੰਦਾ ਮਹਿੰਦੀ ਦਾ ਕਿ ਜਿਵੇਂ ਉਹਨਾ ਨੇ ਮਹਿੰਦੀ ਲਵਾਈ ਓਵੇਂ ਉਹਨੂੰ
ਹਾਂ ਅੱਛਾ ਜਿਹੜੀ ਤੁਸੀਂ ਮਹਿੰਦੀ ਵਾਲੀ ਦੀ ਗੱਲ ਕਰ ਰਹੇ ਹੋ ਇਹ ਮਹਿੰਦੀ ਕਿਸ ਟਾਈਪ ਦੀ ਲਾਉਂਦੀ ਏ ਇੱਕ ਅਰੇਬੀਅਨ ਆਉਂਦੀ ਹੈ ਇੱਕ ਹੈਵੀ ਵਿੱਚ ਆਉਂਦੀ ਹੈ ਇੱਕ ਬਰੀਕ ਵਿੱਚ ਆਉਂਦੀ ਹੈ
ਜਿਹੜੀ ਮਰਜ਼ੀ ਲਵਾ ਲਉ ਚਾਹੇ ਇੰਸਟ ਲ ਲੋ ਚਾਹੇ ਦੂਜੀ ਜਿਹੜੀ ਮਹਿੰਦੀ ਤੁਸੀਂਹੋਗੇ ਜਿਹੜਾ ਡਿਜ਼ਾਇਨ ੋਗੇ ਨਾ ਉਹੀ ਲਗਾ ਦਿੰਦੀ ਹੈ
ਠੀਕ ਹੈ ਅੱਛਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਕਈ ਵਾਰੀ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਣਾ ਮੱਥਾ ਟੇਕਣ ਤੇ ਉੱਥੇ ਨਾ ਥੱਲੇ ਬੈਠੇ ਇਕੱਠੀਆਂ ਹੁੰਦੀਆਂ ਸੀ ਮਹਿੰਦੀ ਦੇ ਨਾ ਛਾਪੇ ਲਗਾਉਂਦੀਆਂ ਸੀ ਤੇ ਉਹਨਾਂ ਦੇ ਕੋਲ ਪ੍ਰੋਪਰ ਡਿਜ਼ਾਇਨ ਹੁੰਦੇ ਸੀਗੇ
ਪ੍ਰੋਪਰ ਡਿਜ਼ਾਇਨ ਮੈ ਸਾਰਾ ਕੁਛ ਵੇਖਿਆ ਦਾ ਤੇ ਮੈਂ ਇੱਕ ਦੋ। ਵਾਰ ਨਾ ਮਹਿੰਦੀ ਪਹਿਲੇ ਸਟਾਟਿੰਗ ਚ ਲਵਾਈ ਸੀ ਛੋਟੇ ਹੁੰਦੇ ਤਾਂ ਤੇ। ਕੁਛ ਨੀ ਹੋਇਆ ਤੇ ਨਾ ਇੱਕ ਵਾਰ। ਬੜਾ ਦਿਲ ਕਰ ਗਿਆ ਮਹਿੰਦੀ ਲਵਾਉਣ ਤੇ ਮੈਂ ਮਹਿੰਦੀ ਲਗਵਾਈ। ਦੱਸ ਨਹੀਂ ਤੇ ਪੰਦਰਾਂ ਮਿੰਟ ਬਾਅਦ ਮੇਰੇ ਜਿਹੜੇ ਹੱਥਾਂ ਵਿੱਚ ਖ਼ਾਰਿਸ਼ ਹੋਈ। ਮੈਂ ਤੇ ਛਾਲੇ ਪੈ ਗਏ ਉਸ ਤੋਂ ਬਾਅਦ ਮੈਂ ਉਹ ਮਹਿੰਦੀ ਨੀ ਲਗਵਾਈ।
ਬਿਲਕੁਲ ਉਹ ਉਹਦਾ ਸਾਈਡ ਇਫੈਕਟ ਵੀ ਹੈਗਾ ਹੈ। ਉਹ-
ਹਾਂਜੀ, ਉਹ ਕਹਿੰਦੇ ਜਿਹੜਾ ਉਹਨਾਂ ਦੇ ਡਿਜ਼ਾਇਨ ਵਾਲਾ ਹੁੰਦਾ ਨਾ। ਅ ਪੈਟਰਨ ਜਿਹਾ ਬਣਿਆ ਹੁੰਦਾ ਐ ਕਹਿੰਦੇ ਉਹ ਨਾ ਆਪਣੇ। ਜਾ ਆਪ ਨਾ ਪਤਾ ਕਿਹੜੇ ਨਾ ਹੋਸ਼। ਕੁੱਛ ਕਰਦੇ ਨੇ ਕਿ ਜਿਹੜੀ ਮਹਿੰਦੀ ਨਿਕਲਦੀ ਨੀ ਤੇ ਉਹ ਜੋ। ਥੋੜਾ ਜਿਹਾ ਰਹਿ ਜਾਂਦਾ ਨਾ ਉਸ ਫਿਰ ਸਾਡੇ ਹੱਥਾਂ ਲਈ ਬਹੁਤ ਸਾਈਡ ਇਫੈਕਟ ਏ ਓਦਾ।
ਹਾਂ, ਮੈਂ ਨਾ ਕੱਲ ਪਰਸੋਂ ਇੱਕ ਵੀਡੀਓ ਦੇਖਦੀ ਪਈ ਸੀਗੀ ਇੱਕ ਮੁੰਡੇ ਨੇ ਬੜੇ। ਚਾਵਾਂ ਨਾਲ ਓਵਲਾ ਨਾ ਮਹਿੰਦੀ ਦਾ ਡਿਜ਼ਾਇਨ ਆਪਣੇ ਇੱਥੇ ਬਾਂਹ ਕੋਲ ਬਣਵਾ ਲਿਆ ਜਿਵੇਂ ਇੱਕ। ਟੈਟੂ ਬੰਦਾ ਬਣਵਾਉਂਦਾ ਹੈ ਨਾ ਉਹਨੇ ਉਸ ਤਰ੍ਹਾਂ ਆਪਣੀ ਬਾਂਹ ਤੇ ਛਪਵਾ ਲਿੱਤਾ ਔਰ ਕੀ ਕਹਿੰਦੇ ਹੈ ਮੈਂ ਕਹਿੰਦੀ ਹਾਂ ਉਹ ਬਿਲਕੁਲ ਗ਼ਲਤ ਗੱਲ ਹੈਗੀ ਹੈ ਕੈਮੀਕਲ ਤੁਹਾਨੂੰ ਨਹੀਂ ਲਗਵਾਉਣੇ ਚਾਹੀਦੇ ਜਿਹੜੀ ਹਰੀ ਮਹਿੰਦੀ ਹੈਗੀ ਹੈ ਜਿਹੜੀ ਪੱਤਿਆਂ ਤੋਂ ਬਣਦੀ ਹੈ ਉਹ ਸਭ ਤੋਂ ਵਧੀਆ ਮਹਿੰਦੀ ਹੈਗੀ ਆ ਜਿਹੜੀ ਕੈਮੀਕਲ ਸਾਨੂੰ ਲਗਾ ਰਹੇ ਨੇ ਕਲਰਫੁਲ
ਹਾਂਜੀ ਹਾਂਜੀ
ਕਰਨੇ ਚਾਹੀਦੇ ਉਹ ਤੁਹਾਡਾ ਸਪੈਸ਼ਲ ਡੇ ਵੀ ਖ਼ਰਾਬ ਕਰਨਗੇ ਔਰ ਤੁਹਾਡੀ ਸਕਿੰਨ ਵੀ ਖ਼ਰਾਬ ਕਰਨਗੇ
ਤੁਸੀਂ ਉਹ ਵੇਖਿਆ, ਅੱਜ -ਕੱਲ ਜਿਹੜੀ ਹਰੀ ਮਹਿੰਦੀ ਹੁੰਦੀ ਏ, ਸਿਰ ਤੇ ਲਾਉਣ ਵਾਸਤੇ ਵੀ ਹੁੰਦੀ ਏ ਤੇ ਉਹਦੇ ਚ ਨਾ ਇੱਕ ਦੂਜੀ ਰੇਡੀਮੇਡ ਮਹਿੰਦੀਆਂ ਆਉਂਦੀਆਂ ਨੇ। ਤੁਸੀਂ ਉਹ ਸਟਾਟਿੰਗ ਲਾਓਗੇ ਨਾ ਇੰਸਟੈਂਟ ਮਹਿੰਦੀ ਹੁੰਦੀ ਏ, ਤੁਸੀਂ ਸਟਾਟਿੰਗ ਵਿੱਚ ਲਾਓਗੇ ਨਾ। ਸਾਵਧਾਨ ਠੀਕ ਲੱਗੇਗਾ ਜਿਵੇਂ ਜਿਵੇਂ ਤੁਸੀਂ। ਉਹਨੂੰ ਯੂਜ ਕਰਦੇ ਰਹੋਗੇ ਨਾ ਜਦੋਂ ਤੁਹਾਨੂੰ ਉਹਦੀ ਹੈਬਿਟ ਹੋ ਜਾਏਗੀ। ਤੇ ਸਾਡੀ ਸਾਏ ਮਤਲਬ ਅੱਖਾਂ ਤੇ ਇਫੈਕਟ ਕਰਦੀ ਹੈ।
ਹਾਂਜੀ-ਹਾਂਜੀ, ਹਾਂਜੀ ਇਹ ਵੀ ਹੁੰਦਾ।
ਮਤਲਬ ਮੈਂ ਕਈ ਲੋਕਾਂ ਤੋਂ ਸੁਣਿਆ ਕਹਿੰਦੀ ਮੈ ਨਾ ਮਹਿੰਦੀ ਲਾਉਂਦੀ ਮੈਨੂੰ ਚੱਕਰ ਆਉਂਦੇ ਨੇ। ਮੇਰੀ ਅੱਖਾਂ ਭਾਰੀਆਂ ਹੁੰਦੀਆਂ ਨੇ। ਫਿਰ ਉਹਦੇ ਚ ਇਨੇ ਕ ਲਿਖ ਲਿਖਿਆ ਹੁੰਦਾ ਕਿ ਐਲੋਵੇਰਾ ਵਿੱਚ ਮਿਕਸੇ ਏ। ਤੁਸੀਂ ਲਗਾ ਸਕਦੇ ਹੋ ਲੇਕਿਨ ਉਹ ਬਹੁਤ।
ਪ੍ਰੋਬਲਮਸ ਹੁੰਦੀਆਂ ਆ ਸਰਵਾਈਕਲ ਦੀਆਂ ਜਾਂ ਮਾਈਗਰੇੇਨ ਦੀਆਂ ਜਿਹੜਾ। ਕਿ ਇੰਨਾ ਜਿਹਾ ਵੀ ਹਲਕਾ ਠੰਡਕ ਸਿਰ ਤੇ ਝਲ ਨੀ ਸਕਦੇ। ਉਹਨਾਂ ਬੰਦਿਆਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀਆ ਕਈ ਜਿਹੜੀਆਂ ਪੁਰਾਣੀਆਂ ਤੁਸੀਂ ਲੇਡੀਜ਼ ਦੇਖ ਲਓਗੇ ਹਾਂ-ਹਾਂ, ਤਾਂਈ ਸਹੀ ਨੀ ਹੈਗੀ।
ਹਾਂਜੀ। ਨਹੀਂ ਜੇ ਤੁਸੀਂ ਹਰੀ ਮਹਿੰਦੀ ਲਾਨੀ ਏ ਤਾਨੂੰ ਦਿੱਕਤ ਏ ਕਿ ਠੰਡੀ ਏ ਕੁ। ਜੇ, ਤੁਸੀਂ ਉਰੇ। ਜਿੰਨਾ ਲੋਂਂਗ ਪਾਓ ਤੇ ਕੋਫੀ ਪਾਊਡਰ ਪਾਉ। ਤੁਸੀਂ ਇਹ ਚਾਹ ਪੱਤੀ ਦਾ ਪਾਣੀ ਪਾਓ ਤੇ ਮਤਲਬ ਨਾ ਚੰਗੇ ਤਰਾਂ। ਨਾਲ ਜਿਹੜੀ ਗਰਮ ਚੀਜ਼ਾਂ ਹੁੰਦੀਆਂ ਨੇ ਤੁਸੀਂ ਉਹ ਪਾ। ਮਹਿੰਦੀ ਭਿਓਵੋਗੇ ਨਾ ਤੇ ਤੁਹਾਡੇ ਸਿਰ ਨੂੰ ਕਦੀ ਵੀ ਠੰਡ ਨੀ ਲੱਗੀ। ਇਹੀ ਕਹਿੰਦੇ ਨੇ ਕਿ ਠੰਢ ਚ ਨੀ ਜਾਣਾ। ਠੰਡ ਚ ਨੀ ਲਾਣੀ ਮਹਿੰਦੀ ਜੇ ਤੁਸੀਂ ਉਹਨੂੰ ਅ ਜੇ ਮਤਲਬ ਲੌਂਗ ਪਾਓਗੇ ਨਾ ਪੀਸ ਕੇ ਤੇ ਮੋਟੀ ਲਾਚੀ ਜਿਵੇਂ ਪਾ ਲੀ। ਥੋੜ੍ਹੀ ਜਿਹੀ ਪੀ ਕੇ ਤੇ ਉਹ ਤੁਹਾਨੂੰ ਨਾ ਸਿਰ ਨੂੰ ਠੰਡਕ ਨੀ ਦੇਗੀ।
ਹਾਂਜੀ-ਹਾਂਜੀ, ਹਾਂਜੀ, ਨਹੀਂ-ਨਹੀਂ ਠੀਕ ਐ ਮੈਂਨੂੰ ਤੁਹਾਡੀਆਂ। ਰਾਏ ਬੜੀ ਅੱਛੀ ਲੱਗੀ ਅਗਰ ਮੈਨੂੰ ਮੇਰੇ ਕੋਲੋਂ ਕਿਸੇ ਨੇ ਰਾਏ ਮੰਗੀ ਨਾ ਤੇ ਮੈਂ ਤੁਹਾਡੀ ਵਾਲੀ ਗੱਲ ਜ਼ਰੂਰ ਉਹਨਾਂ ਨੂੰ ਕਵਾਂਗੀ ਕਿ ਤੁਸੀਂ ਲੌਗ ਪਾਓ ਵਿੱਚ
ਮੈਂ ਬਹੁਤ ਵੇਖਿਆ ਮੇਰੀ ਮੰਮਾ ਨੇ ਨਾ ਲੋਹੇ ਦੀ ਕੜਾਹੀ ਲੈਣੀ ਦੇ ਚ ਮਹਿੰਦੀ ਪਾਣੀ ਚਾਹ ਪੱਤੀ ਦਾ ਤੇ ਕੌਫੀ ਪਾ ਕੇ ਨਾ ਪਾਣੀ ਬਣਾ ਲੈਣਾ
ਬਿਲਕੁਲ ਉਹ ਨਾ ਰਚਨ ਸੋਰਸ ਹੋ ਜਾਂਦਾ ਜਿਹੜੀ ਲੋਹੇ ਦੀ ਕੜਹੀ ਦੇ ਵਿੱਚ ਅਸੀਂ ਕੋਈ ਵੀ ਚੀਜ਼ ਭਿਉਂਦੇ ਹਾਂ ਨਾ ਉਹ ਇੱਕ ਬੜੇ ਨਿਊਟੀ ਆ ਜਾਂਦੇ ਉਹਦੇ ਵਿੱਚ ਔਰ ਉਹਦੇ ਨਾਲ ਹੋਰ ਸਾਨੂੰ ਸਾਡੇ ਹੇਅਰ ਠੀਕ ਹੋ ਸਕਦੇ ਹੈ ਭਾਰੇ ਹੋ ਸਕਦੇ ਹੈ ਹੋਰ ਘੇ ਹੋ ਜਾਣਗੇ ਜਿਵੇਂ ਸਾਨੂੰ ਚਾਹੀਦੇ ਨੇ
ਹਾਂਜੀ ਮੈਂ ਨਾ ਮਤਲਬ ਬਚਪਨ ਤੋਂ ਵੇਖਦੀ ਆਈ ਹਾਂ ਮੇਰੀ ਮੇਰੀ ਮੰਮਾ ਐਵੇਂ ਹੀ ਮਹਿੰਦੀ ਲਾਂਦੇ
ਉਹਨਾਂ ਦੇ ਵਾਲ ਵੀ ਬਹੁਤ ਸੋਹਣੇ ਹੋਣਗੇ ਉਮਰ ਦੇ
ਹਾਂਜੀ ਉਹਨਾਂ ਦੇ ਉਹਨਾਂ ਦੇ ਵਾਲ ਨਾ ਇਸ ਟਮ ਤਿਕਰ ਨਾ ਮਤਲਬ ਕਮਰ ਤੱਕ ਆਉਂਦੇ ਨੇ ਪਰ ਪਹਿਲ ਲੇਡੀਜ਼ ਮਹਿੰਦੀਆਂ ਲਾਉਂਦੀਆਂ ਸੀ ਨਾ ਤੇ ਉਹਨਾਂ ਦੇ ਵਾਲ ਅੱਛੇ ਹੈਵੀ ਮੇਰੀ ਮੰਮਾ ਦੇ ਬਹੁਤ ਲੰਬੇ ਵਾਲ ਸਨ ਪਰ ਜੂੜਾ ਕਰ ਕਰ। ਕਿ ਹੁਣ ਮਤਲਬ ਕਿ ਵਾਲ ਥੋੜੇ ਛੋਟੇ ਹੋ ਗਏ ਲੇਕਿਨ। ਉਹਨਾਂ ਦੀ ਏਜ ਦੇ ਕੋਡਿੰਗ ਵਾਲ ਬਹੁਤ ਅੱਛੇ ਨੇ ਵਜਾ ਕੀ ਇਹ ਮਹਿੰਦੀ।
ਬਿਲਕੁਲ, ਬਿਲਕੁਲ, ਚਲੋ, ਮੈਨੂੰ ਤੁਹਾਡੀ ਰਾਏ ਬਹੁਤ ਅੱਛੀ ਲੱਗੀ ਮੈਂ ਐ ਵਾਲੀ। ਤੁਹਾਡੀ ਰਾਏ ਸਭ ਨੂੰ ਦੱਸਾਂਗੀ ਆਪਣੀ ਮਦਰ ਨੂੰ ਵੀ ਦੱਸਾਂਗੀ ਆਪਣੀ ਸੱਸ ਨੂੰ ਵੀ ਦੱਸਾਂਗੀ। ਇਹ ਤਾਂ ਦਾਨਾਂ ਨੂੰ ਵੀ ਦੱਸਾਂਗੀ ਤੇ ਅਸੀਂ ਵੀ। ਕੋਸ਼ਿਸ਼ ਕਰਾਂਗੇ ਕਿ ਸਾਨੂੰ ਵੀ ਲੋਹੇ ਦੀ ਕੜਾਈ ਮਿਲੇ।
ਕਰਦੀਆਂ
ਹਾਂਜੀ ਆਪਾਂ ਵੀ ਜਰੂਰ ਅਪਲਾਈ ਕਰਾਂਗੇ ਤੇ ਬਾਕੀ ਜਿਹੜੀ ਰਹੀ ਮਹਿੰਦੀ ਹੱਥਾਂ ਤੇ ਲਾਉਣ ਦੀ ਗੱਲ ਉਹ ਤੁਸੀਂ ਮੈਨੂੰ ਜ਼ਰੂਰ ਦੱਸਿਆ ਜੇ ਵੀ ਕਿਹੜਾ ਵਧੀਆ ਲਗਾਉਂਦਾ ਤੇ ਆਪ ਆਪਾਂ ਉਹਨੂੰ ਬੁੱਕ ਕਰ ਦੇਵਾਂਗੇ ਅਤੇ ਤੁਸੀਂ ਉਹਨੂੰ ਮੇਰੇ ਕੋਲ ਜ਼ਰੂਰ ਭੇਜਣਾ ਹਾਂਜੀ
ੀ ਓਕੇ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ